ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈਲੋ।
ਹੈਲੋ।
ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
ਵਧੀਆ ਵਧੀਆ ਤੁਸੀਂ ਸੁਣਾਓ ਕਿਸ ਤਰ੍ਹਾਂ ਯਾਦ ਕਰ ਲਿਆ।
ਬਸ ਬਥੇਰੇ ਦਿਨ ਹੋ ਗਏ ਮੈਂ ਕਿਹਾ ਚਲੋ ਕਾਲ ਕਰਨਾ ਤੁਹਾਨੂੰ।
ਹਾਏ ਬਹੁਤ ਚੰਗਾ ਕੀਤਾ। ਹੋਰ ਸੁਣ ਉਹ?
ਬਸ ਸਭ ਵਧੀਆ ਰਾਜੀ ਘਰ।
ਸਭ ਠੀਕ ਠਾਕ ਵਧੀਆ ਜੀ ਬਹੁਤ ਵਧੀਆ।
ਚਲੋ ਠੀਕ ਹੈ ਵਧੀਆ ਹੋਣਾ ਚਾਹੀਦਾ। ਹੋਰ ਮੈਂ ਕੀ ਉਹ ਦੱਸ ਰਹੀ ਸੀ। ਤੇ ਸਾਡੇ ਮਤਲਬ ਜਿੱਦਾਂ ਨਾ ਜਿਵੇਂ ਪੱਥਰੀ ਹੁੰਦੀ ਆ ਨਾ ਲੋਕਾਂ ਨੂੰ ਤੇ ਕਿਸੇ ਨੂੰ ਪੱਥਰੀ ਵਗੈਰਾ ਹੋਏ ਤੇ ਦੱਸਣਾ ਸਾਡੇ ਇਥੇ ਦਵਾਈ ਵਗੈਰਾ ਦਿੰਦੇ ਨੇ।
ਅੱਛਾ ਤਾਂ ਫਿਰ ਦੇਖ ਮੇਰੇ ਘਰ ਹੈ ਮੇਰੇ ਦਰਾਨੀ ਦੇ ਬੱਚਿਆਂ ਨੂੰ ਤਿੰਨੋ ਬੱਚਿਆਂ ਨੂੰ ਨੂੰ ਹੈ।
ਕਿਦੇ ਚ ਹੈਗੇ ਹੈ ਗੁਰਦੇ ਚ ਹੈਗੀ ਹੈ ਆ ਉਹਦੇ ਚ ਹੈਗੀ ਆ ਪਿਤ ਦੀ ਥੈਲੀ ਚ। ਚ ਹੈ।
ਕਿ ਕਿ ਕਿਡਨਿਆ ਚ ਹੈ
ਅੱਛਾ ਅੱਛਾ ਓਹ ਤੇ ਨਿਕਲ ਜਾਏਗੀ ਫੇਰ।
ਅੱਛਾ ਫਿਰ ਨਿਕਲ ਜਾਏਗੀ ਫੇਿਰ ਹੋ ਜਾਂਦੀ। ਨਹੀਂ ਪੀਤੇ ਥੈਲਦੀ ਨਹੀਂ ਨਿਕਲਦੀ ਹੈ।
ਹਮ ਕੋਈ ਨੀ ਨਾਰੀਅਲ ਪਾਣੀ ਪੀਿਆ ਨਾ ਨਾਰੀਅਲ ਪਾਣੀ ਲੈ ਕੇ ਨਾ ਉਹਦੇ ਚ ਅੱਧਾ ਨਿੰਬੂ ਪਾ ਕੇ ਪੀਣ ਆਪਣਾ ਹਫ਼ਤੇ ਚ ਤਿੰਨ ਦਿਨ ਲਗਾਤਾਰ ਕਰਨ ਇੱਕ ਦਿਨ ਛੋੜ ਕੇ ਇੱਕ ਦਿਨ।
ਅੱਛਾ
ਉਹਦੇ ਨਾਲ ਵੀ ਨਿਕਲ ਜਾਂਦੀ ਹੈ ਨਾਲ ਬਾਕੀ ਕੋਈ ਮੈਂ ਦਵਾਈ ਦੱਸਾਂਗੀ ਇੱਕ ਸਿਰਪ ਉਹ ਪੀਆਗੇ ਨਾ ਪਾਣੀ ਚ ਪਾ ਕੇ ਢੱਕਣ ਉਹ ਪਾਣੀ ਪੀਣਾ ਜ਼ਿਆਦਾ ਤੇ ਯੂਰੀਅਨ ਦੁਆਰਾ ਵੀ ਨਿਕਲ ਜਾਂਦੀ ਹੈ
ਅੱਛਾ ਅੱਛਾ ਫੇਰ ਭੈਣ ਜੀ ਤੁਸੀਂ ਮੈਨੂੰ ਤੇ ਇਹ ਜ਼ਰੂਰ ਦੱਸਣਾ ਜਿਹੜਾ ਸਿਰਪ ਕਹਿ ਰਹੇ ਹੋ ਨਾ ਹਾਂ ਤੇ ਮੈਨੂੰ ਨੂੰ ਨੋਟ ਕਰਾ ਦੇਣਾ ਮੈਂ ਫੇਰ ਉਹਨਾਂ ਨੂੰ ਦੇਆਂਗੀ ਮੇਰੇ ਬੱਚਿਆਂ ਨੂੰ ਬੜੀ ਦਰਦਾ ਛੋਟੇ ਵਾਲੇ ਨੂੰ ਤਾਂ ਇਕਦਮ ਪਤਾ ਲੱਗ ਟਿਡ ਚ ਦਰਦ ਪਸੀਨੋ ਪਸੀਨਾ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਪਤਾ ਨੀ ਵੱਡੀ ਮੰਮੀ ਮੇਰੇ ਟਿਡ ਚ ਬੜੀ ਦਰਦ ਹੋ ਰਹੀ ਆ
ਹੁਣ ਇੰਜੈਕਸ਼ਨ ਲਗਾਣਾ ਪੈਂਦਾ ਜਿਸ ਇੱਕਦਮ ਦਰਦ ਹੋਂਦਾ ਨਾ ਜ਼ਿਆਦਾ ਤੇਜ ਹੋਸਪਿਟਲ ਵੀ ਜਾੳਗੇ। ਤਦ ਵੀ ਇੰਜੈਕਸ਼ਨ ਨੀ ਲੱਗਣਾ ਹੁੰਦੇ ਉਤੇ ਤੇ ਮੈਂ ਵੀ ਘਰ ਲਿਆ ਕੇ ਰੱਖੇ ਨੇ ਇੰਜੈਕਸ਼ਨ। ਮੇਰੀ ਭਰਜਾਈ ਨੂੰ ਵੀ ਦਰਦ ਹੋ ਸਕਦਾ ਨਾ ਉਹਨਾ ਦੀ ਵੀ ਪਿਤੇ ਦੀ ਥੈਲੀ ਦੇ ਅੰਦਰ ਹੀ ਏ। ਤੇ ਫੇਰ ਇਹ ਇੰਜੈਕਸ਼ਨ ਹੀ ਲਗਾਨੀ ਆ ਫੇਰ ਉਹਨਾ ਨੂੰ।
ਅੱਛਾ ਅੱਛਾ ਹੁ। ਮੈਨੂੰ ਤੇ ਹੈਗਾ ਸੀ ਪਿਤ ਦੀ ਥੈਲੀ ਚ ਮੇ ਮੈਂ ਤੇ ਕਢਵਾ ਦੀ ਅਜ ਤੋਂ ਕਿੰਨੇ ਸਾਲ ਹੋ ਗਏ ਨੇ। ਪੰਦਰਾ ਸੋਲਾਂ ਅਠਾਰਾਂ ਸਾਲ ਹੋ ਗਏ ਨੇ ਕਿ ਵੀਹ ਸਾਲ ਹੋ ਗਹੇ ਹੋਨੇ। ਮੈਨ ਦੁਬਾਰਾ ਨਹੀਂ ਹੋਈ ਹਾਂ ਮੈਂ ਤੇ ਪਰੇਸ਼ਨ ਕਰਾਇਆ।
ਹਾਂ ਹੁੰਦਾ ਓਪਰੇਸ਼ਨ ਹੀ ਹੁੰਦਾ ਬਿਨਾਂ ਆਪਰੇਸ਼ਨ ਦੇ ਨੀ ਮੈਨੂੰ ਹੁੰਦਾ ਨਾ ਪਾਨੀ ਘੱਟ ਪੀਓ ਤਦ ਹੁੰਦਾ ਨਾ।
ਅੱਛਾ ਕਈ ਲੋਕ ਤੇ ਕਹਿੰਦੇ ਨੇ ਕਿ ਅ ਨਿਕਲ ਜਾਂਦੀ ਏ। ਅ ਜਦ ਆਪਰੇਸ਼ਨ ਕਰਾਨੇ ਆ ਤੇ ਕਹਿੰਦੇ ਜੀ ੳ ਨਿਕਲ ਜਾਂਦੀ ਹੈ ਕੋਈ ਕਹਿੰਦਾ ਦਵਾਈਆਂ ਨਾਲ ਕਈਆਂ
ਜੋ ਹੁੰਦੀ ਹੈ ਨਾ ਬੁਧ ਉਹਨੇ ਤੇ ਲਾਂਦੇ ਨੇ ਉਹ ਨਹੀਂ ਬੇਕਾਰ ਹੈ ਸਭ ਸਿੱਧਾ ਦਵਾਈ ਕਰੋ ਜੋ ਡਾਕਟਰ ਦੱਸਦੇ ਨੇ। ਕਦੀ ਨਿਕਲਦੀ ਏਂਜ ਕਹਦੇ ਨੇ ਚਾਹ ਪੀ ਕੇ ਆ ਜਾਓ ਕੈਂਪਾਂ ਪੀੳ ਚੂਰਨ ਦੇ ਦੇਂਦਾ ਕੋਈ। ਉਹ ਕੁਛ ਨੀ ਹੋਦਾ ਫਾਲਤੂ ਦੀਆਂ ਗੱਲਾਂ ਨੇ ਲੋਕੀ ਕੀ ਕਹਿੰਦੇ ਨੇ ਖਾ ਤੇ ਲੈਂਦੇ ਤੇ ਦੁਬਾਰਾ ਅਲਟਰਾਸਾਊਂਡ ਕਰਾਂਦੇ ਨੇ ਸੋਚਦੇ ਨੇ ਨਿਕਲ ਗਈ। ਉਹੁ ਨਿਕਲਦੀ ਨੀ ਹੈਗੀ ਸਾਈਡ ਇਚ ਹੋ ਜਾਂਦੀ ਹੈ ਤੇ ਦਰਦ ਖ਼ਤਮ ਹੋ ਜਾਂਦਾ। ਲੇਕਿਨ ਉਹ ਪੱਥਰੀ ਅੰਦਰ ਹੀ ਹੋਂਦੀ ਹੈ। ਮੈਂ ਵੀ ਪੀ ਕੇ ਆਈ ਸੀ ਨਾ ਮੇਰੇ ਵੀ ਹੈਗੀ ਸੀ ਗੁਰਦੇ ਚ ਤੇ ਮੈਂ ਸੋਚਿਆ ਨਿਕਲ ਗਈ ਹੈ। ਤੇ ਦੋ ਤਿੰਨ ਸਾਲ ਹੋ ਗਏ ਹੁਨ ਦੁਬਾਰਾ ਦਰਦ ਹੋਈ ਤੇ ਪਤਾ ਚੱਲਾ ਜੇ ਹੈਗੀ ਆ ਮੇਰੇ ਹੋਰ ਵੱਧ ਗਈ ਏ। ਘੱਟ ਹੋਨ ਦੀ ਵਜਾ ਹੁਣ ਮੈਂ ਕਿਹਾ ਇੱਕ ਵਾਰੀ ਹੋ ਕੇ ਆਂਗੀ ਉਹਨੂੰ ਪੁੱਛ ਕਹਾਗੀ ਨਾ ਮੈਂ ਕਿ ਬ ਤੁਸੀਂ ਤੇ ਕਹਿ ਰਹੇ ਸੀ ਕਿ ਅਸੀਂ ਦਵਾਈ ਦਿੱਤੀ ਹੈ ਪੰਦਰਾਂ ਦਿਨ ਖਾਓ ਲਗਾਤਾਰ। ਪਾਨੀ ਨਾਲ ਕੈਂਪਾਂ ਨਾਲ ਪਿਓ ਦੱਸ ਦੱਸ ਕੈਂਪਾਂ ਵੀ ਪੀ ਲਿੱਤੀਆਂ ਤੇ ਉਵੇਂ ਦੇ ਉਵੇਂ ਹੀ ਹੈਗੀ ਇਹ ਤੇ ਫੇਰ ਇਹ ਤੇ ਪਾਗਲ ਬਨਾਣ ਵਾਲੀ ਗੱਲ ਹੋ ਗਈ ਨਾ ਤੇ ਅਸੀਂ ਸੋਚਿਆ ਡਾਕਟਰ ਦਾ ਹੀ ਕਹਿਨਾ ਮੰਨੀਏ ਅਸੀ ਉਹ ਤੇ ਫੇਰ ਮੈਨੂੰ ਦੱਸਿਆ ਇੱਕ ਡਾਕਟਰ ਨੇ। ਦਵਾਈ ਤੇ ਮੈਂ ਉਹ ਖਾਈ ਆ ਤਦ ਮੇਰਾ ਯੂੂਰਨ ਦੇ ਰਾਸਤੇ ਨਿਕਲੀ ਏ ਥੋੜ੍ਹੀ ਅਜੇ ਦੀ ਵੀ ਰੇ ਗਈ ਐ ਹਾਂ ਏਸ ਮਾਰੇ ਹੁ ਹੁ ਗੁਰਦੇ ਚ ਹੇਗੀ ਸੀ ਮੇਰੇ ਹੁਨ ਮੇਰੀ ਨਿਕਲ ਗਈ ਅਜੇ ਰੇਹ ਗਈ ਹੈ। ਬਹੁਤ ਦਰਦ ਹੁੰਦਾ ਜਿਸ ਵੇਲੇ ਇਲਾਜ ਕਰ ਲੈਂ ਆ ਆਪਣਾ
ਬੜਾ ਗੰਦਾ ਦਰਦ ਹੁੰਦਾ ਇਦਾਂ ਬਹੁਤ ਜਾਨ ਕੱਡ ਦਿੰਦੀ ਹੈ ਕਿਉਂਕਿ ਮੈਨੂੰ ਸੀ ਨਾ। ਮੈਂ ਵੀ ਇੰਜੈਕਸ਼ਨ ਲਗਵਾਏ ਕਿੰਨੇ ਟਾਈਮ ਤੇ ਮੈਂ ਨੀ ਕਰਵਾਇਆ ਪਤਾ ਲੱਗਿਆ ਜਦੋਂ
ਆਪਣੇ ਘਰ ਨਾ ਇੰਜੈਕਸ਼ਨ ਰੱਖਨੀ ਰੱਖਨੀ ਆਂ ਅੱਠ ਦਸ ਹਮੇਸ਼ਾ ਹੀ।
ਅੱਛਾ।
ਉਲਟੀ ਵੀ ਆਂਦੀ ਹੈ ਨਾ ਇਹੰਦੇ ਚ ਤੇ ਘਬਰਾਹਟ ਵੀ ਹੁੰਦੀ ਤੇ ਉਹਦਾ ਵੀ ਇੰਜੈਕਸ਼ਨ ਲਗਾਨਾ ਬੰਨਦਾ ਗੈਸ ਜੈਦਾ ਬਨਦੀ ਏ ਨਾ ਇਹੰਦੇ ਚ। ਸਭ ਤੋਂ ਜੈਦਾ ਐਸਿਡ ਬਨਦਾ ਏਨਦੇ ਚਲੇ ਚਾ ਨਹੀਂ ਪੀਨੀ ਚਾਹੀਦੀ ਬਸ।
ਅੱਛਾ।
ਔਰ ਚਾਵਲ ਘੱਟ ਕਰ ਦੋ ਟਮਾਟਰ ਪਾਲਕ ਇਹ ਸਭ ਚੀਜ਼ਾਂ ਘੱਟ ਕਰਨ
ਹਮ ਬੈਂਗਣ ਵੀ ਨੀ ਖਾਣਾ ਭਿੰਡੀ ਨੀ ਖਾਣੀਦੇ ਚ।
ਹਲੇ ਤੇ ਦਲੀਆ ਖਿਚੜੀ ਬਸ ਹਲਕਾ ਖਾਨਣਾ ਖਾਓ।
ਪਰ ਰੋਜ਼ ਰੋਜ਼ ਖਾਣ ਨੀ ਆਉਂਦਾ ਨਾ ਹਲਕਾ ਖਾਣਾ ਵੀ।
ਮੈਂ ਨਾਰੀਅਲ ਪਾਣੀ ਪੀਉਗੇ ਨਾਔ ਜਰਾ ਮੈਂ ਦੱਸਾਂਗੀ ਸਿਰਪ। ਪਵਾਣਾ ਫੇਿਰ ਦੇਖਣਾ ਫਰਕ ਉਹ ਨਾਲੇ ਇੱਕਨੀਰ ਦੀ ਟੈਬਲੇਟ ਆਉਂਦੀ ਹੈ ਨਾ ਉਹ ਲੈਣੀ ਹੁੰਦੀ ਹੈ। ਦੇਲੀ ਦੋ ਗੋਲੀਆਂ ਨੀਰ।
ਕਿੰ ਨਾ ਟੈਬਲੇਟ ਦਾ
ਨੀਰ ਨੀਰ ਸਿਰਪ ਵੀ ਆਉਂਦਾ ਟੈਬਲੇਟ ਵੀ ਆਉਂਦੇ ਨੀਰ।
ਨੀਲ।
ਨੀਰ ਨੀਰ ਮੈ ਲਿਖ ਕੇ ਬੇਜ ਦਾਗੀ ਨਾ
ਠੀਕ ਹੈ ਮੈਨੂੰ ਵਟਸਐਪ ਤੇ ਲਿਖ ਕੇ ਭੇਜ ਦੇਣਾ ਨਹੀਂ ਮੈਨੂੰ ਏਦਾਂ ਧਿਆਨ ਹਾਂ ਨਹੀਂ ਨਾਰੀਅਲ ਪਾਣੀ ਚ ਨਿੰਬੂ ਪਾ ਕੇ ਧੋ ਪੀ ਲਵਾਂਗੇ ਅਸੀਂ।
ਹਾਂ ਉਹ ਤਾਂ ਪੀਣਾ ਜਿੰਨਾ ਪੀਓਗੇ ਉਨਾ ਜਲਦੀ ਇਨਫੈਕਸ਼ਨ ਵੀ ਖ਼ਤਮ ਕਰੇਗਾ ਨਾਲ ਫਾਇਦਾ ਕਰੇਗਾ ਉਹਰ ਇਹਾਂ ਗੋਲ ਪੀਓ ਜਿਵੇਂ ਦਰਦ ਜਿਆਦਾ ਹੋਏ ਤੇ ਉਹ ਨਾ ਇਨਫੈਕਸ਼ਨ। ਇਥੇ ਨੀ ਬਣਨ ਦਿੰਦਾ ਨਹੀਂ ਤੇ ਕਿਉ ਹੁੰਦਾ ਇੱਕ ਕਟ ਦਾਰ ਹੁੰਦੀ ਹੈ ਨਾ ਪੱਥਰੀ ਚ ਇਨਫੈਕਸ਼ਨ ਕਰਦੀ ਹੈ ਪੇਟੀ ਚ ਇਸਲੇ ਉਹ ਲਗਦਾ। ਤੇ ਫੇਿਰ ਉਹ ਦਰਦ ਕਰਦੀ ਹੈ ਬਹੁਤ ਜ਼ਿਆਦਾ ਉੱਤੋਂ ਗੈਸ ਬਣ ਜਾਂਦੀ ਹੈ ਇਕਦਮ। ਤੇ ਇਸ ਮਾਰੇ ਜ਼ਿਆਦਾ ਦਰਦ ਹੁੰਦਾ।
ਅੱਛਾ।
ਹਾਂ ਔਰਟੈ ਦੀ ਟੈਬਲੇਟ ਤਾਂ ਖਾਲੀ ਤੋਂ ਢਲੀ ਲੈਣੀ। ਹਮ। ਉਹ ਗੈਸ ਜੋ ਬਣਾ ਖਾਲੀ ਪੇਟ ਡੇਲੀ ਲੋਕਗੇ ਨਾ ਗੈਸ ਨ ਨਹੀਂ ਬਣਾਏਗੀ ਕੋਈ ਵੀ ਚੀਜ਼ ਖਾਓਗੇ ਤਾਂ
ਹਾਂ ਰੈਂਟਕ ਤੇ ਮੈਂ ਹੀ ਬੜੀ ਖਾਧੀ ਹੈ ਬਹੁਤ ਗੋਲੀਆਂ ਖਾਧੀਆਂ ਹੁਣ ਮੈਂ ਰ ਕੋਈ ਦੂਸਰਾ ਕੈਪਸੂਲ ਲੈਂਦੀ ਹੈ।
ਇੱਕ ਨਾ ਪੈਣਡ ਨਾਮ ਦਾ ਵੀ ਆਉਂਦਾ ਮੈਂ ਲਿਖ ਕੇ ਭੇਜਾਂਗੀ ਗੈਸ ਦਾ ਕੈਪਸੂਲ ਸੂਲ ਹੈਗਾ ਪੈਂਡੀਨਾਮ ਦਾ ਉਹ ਵੀ ਗੈਸ ਵਾਸਤੇ ਆਉਂਦਾ ਹੈ।
ਹਾਂ ਪੈਂਡੀ। ਉਹ ਤੇ ਖਾਲੀ ਪੇਟ ਫੇਰੇ ਲਓ ਜੋ ਜਲਣ ਹੁੰਦੀ ਨਾ ਬਹੁਤ। ਤੇ ਉਹਦੇ ਵਾਸਤੇ ਆ ਪੈਂਡੀ ਪੈਂ ਡੀ ਟਵੈਂਟੀ ਬੀ ਟਵੈਂਟੀ
ਹਾਂਜੀ ਹਾਂਜੀ।
ਹਾਂ ਬੀ ਟਵੰਟੀ ਮੈਂ ਲਿਖਿਆ ਹੋਇਆ।
ਹਾਂ ਹਾਂ ਉਹ ਆਪਣਾ ਉਹਨੂੰ ਕਹਿਣਾ ਜਿੰਦੇ ਪ ਦਾਈ ਤ ਉਹ ਵੀ ਲਿਆ ਕੇ ਰੱਖ ਲੈ ਰ ਤਨ ਆਪਣਾ ਪੀ ਲਈਤੀ ਔਰ ਸੋ ਗਿਆ ਇੱਕ ਦਿਨ ਛੋੜ ਕੇ ਇੱਕ ਦਿਨ ਪੀਣੀ ਹੈ ਡਾਈਜ਼ਨ।
ਹਾਂ ਹਾਂ ਪਤਾ ਠੀਕ ਹੈ।
ਬਸ ਹੋਰ ਕੀ ਅਜ ਉਹ ਲੱਗਾ ਰਹਿੰਦਾ ਬਸ।
ਹਾਂ ਨਹੀਂ ਉਹ ਤੇ ਗੱਲ ਸਹੀ ਤੁਹਾਡੀ ਪਹਿਲੇ ਮੇਰੇ ਵੀ ਬੇਟੇ ਨੂੰ ਸੀ ਨਾ ਉੱਤੇ ਦਰਾਨੀ ਦੇ ਇੱਕ ਬੇਟੇ ਨੂੰ ਫੇਿਰ ਥੋੜੇ ਦਿਨ ਬਾ ਦੂਸ। ਦੂਸਰੇ ਨੂੰ ਵੀ ਉਈ ਕਿਆ ਚੈੱਕਅਪ ਕਰਾ ਲਓ ਅਲਟਰਾਸਾਊਂਡ ਕਰਾਇਆ ਉਹਨੂੰ ਵੀ ਪੱਥਰੀ
ਹਾਂ- ਹਾਂ
ਹੁਨ ਪਤਾ ਲੱਗਿਆ ਉਹਦੇ ਵੀ ਦਰਦ ਸੀ ਐਲਟਰਾਸਾਊਂਡ ਕਰਾਇਆ ਤਾਂ ਉਹਦੇ 'ਚ ਵੀ ਤਿੰਨ ਦੋ ਪੱਥਰੀਆਂ ਨੇ ਇੱਕ ਹੈਗੀ ਐ ਹੰ ਚਾਰ ਐਮ ਐਲ, ਇੱਕ ਹੈ ਅੱਠ ਐਮ ਐਲ
ਅੱਛਾ-ਅੱਛਾ
ਹਾੰ
ਕੋਈ ਨੀ ਮੈਂ ਦੱਸਾਂਗੀ ਦਵਾਈ ਵਗੈਰਾ ਤੁਹਾਨੂੰ ਆਪਨਾ ਉਹੀ ਲੰਗ ਨਾ ਫਰਕ ਪੈ ਜਾਏਗਾ ਕਾਫ਼ੀ ਹੱਦ ਤੱਕ
ਹਾਂ ਨਹੀਂ ਤੁਸੀਂ ਮੈਨੂੰ ਉਹ ਦਵਾਈ ਦੱਸ ਦੇਣਾ ਮੈਂ ਤੇ ਜ਼ਰੂਰ ਕਰਾਵਾਂਗੀ ਇਹਨਾਂ ਦਾ ਉਹਦੇ ਬੱਚਿਆਂ ਨੂੰ ਤੋਂ ਇਹ ਫੈਕਟਰੀ ਗੇਆ ਪਿੱਛੇ ਕਿੰਨੇ ਦਿਨ ਇੱਕ ਹਫ਼ਤਾ ਨੀ ਗਿਆ ਕੰਮ ਤੇ ਕਹਿੰਦਾ ਬੜੀ ਦਰਦ ਹੈਗੀ ਏ
ਹੰ
ਹੰ ਹੋਰ ਸੁਣਾਓ ਹੋਰ ਸਭ ਠੀਕ ਏ
ਬਸ ਸਭ ਠੀਕ ਬਸ ਕਿਤੇ ਅਸੀਂ ਵੀ ਹੈਨਾ ਕਿਤੇ ਨਾ ਕਦੇ ਕਦਾਈਂ ਲਿਮਕਾ ਵਗੈਰਾ ਪੀ ਲੈਣੇ ਲਿਇੰਵਡ ਕੁਝ ਵੀ ਪੀਦਾ ਜ਼ਿਆਦਾ ਤੋਂ ਜ਼ਿਆਦਾ ਤਦੀ ਸਹੀ ਹੋਨਾ ਏ, ਨਿੰਬੂ ਪਾਨੀ ਹੋ ਗਿਆ ਕਦੇ ਕੁੁਛ ਹੋ ਗੇਆ ਤੇ ਬਸ ਖਾਨਾ- ਵਾਨਾ ਹਲਕਾ ਖਾਨ ਬਹੁਤ ਫਰਕ ਪੈ ਜਾਨਾ
ਹਾਂ
ਸਿਰਪ ਮੈਂ ਦੱਸ ਦਾਂਗੀ ਦੋਨੋ ਲੈ ਕੇ ਰੱਖ ਲਾਂਗੇ ਉਹ ਠੀਕ ਹੈ ਨਾ ਨਾ ਦੱਸ ਦਾਗੀ ਮੈਂ ਤੇ ਆਪਨਾ ਲੈਨਾ
ਠੀਕ ਹੈ ਠੀਕ ਹੈ ਬਿਲਕੁਲ, ਔਰ ਔਰ ਤੁਹਾਡੇ-' ਅੱਜ ਕੱਲ ਡਿਊਟੀ ਕਿੱਥੇ ਹੁੰਦੀ ਐ
ਕਿ ਹੁਨ ਮੇਰੀ ਹੁਨ ਹੋ ਜਾਏਗੀ ਐਮਸ ਵਿਚ
ਅੱਛਾ ਤੁਸੀਂ ਤੇ ਕਹਿ ਰਹੇ ਸੀ, ਉਦੋਂ ਮੈਨੂੰ ਕਹਿ ਰਹੇ ਸੀ ਮੇਰੀ ਟਰਾਂਸ ਸਫਰ ਹੋ ਰਈ ਐ
ਹਾਂ ਹੋਨ ਵਾਲੀ ਉਹ ਤੇ
ਅੱਛਾ, ਤੇ ਮੈਨੂੰ ਤੁਸੀਂ ਦਵਾਈ ਨੀ ਤੇ ਉਹ ਜਿਹੜੇ ਦੁੱਧੀ 'ਚ ਪਾ ਕੇ ਪੀਨ ਵਾਲੀ
ਠੀਕ ਹੈ ਜੀ ਭੇਜ ਦਾਂਗੀ ਉਹ, ਹੋਰ ਗੱਲ ਕਰੋ ਕੋਈ ਬਸ ਬਾਕੀ ਸਭ ਠੀਕ ਹੈ
ਏਦਾਂ ਹੀ ਮੈਂ ਕਿਹਾ ਚਲੋ ਕਰ ਲਾਂ ਪੈਨ ਜੀ ਨਾਲ ਹੂੰ ਮੈਂ ਇਸੀ ਕਰਕੇ ਤੁਹਾਨੂੰ ਵੀ ਫੋਨ ਕਰਨਾ ਸੀ ਕਿ ਮੈਨੂੰ ਕੈਲਸ਼ੀਅਮ ਔਰ ਉਹ ਦੇ ਦੇਨਾ
ਠੀਕ ਹੈ।
ਹੁਨ ਭੇਜ ਦੇਨਾ ਨਾ ਨਾ ਬੜੀ ਆਵਾਜ਼ ਆ ਰਈ ਏ ਏਨੀ ਆਵਾਜ਼ਾਂ ਨਹੀਂ ਆਨੀਆ ਚਾਹੀਦੀਆਂ ਫ਼ੋਨ ਇਚ
ਅੱਛਾ ਅੱਛਾ ਨਹੀਂ ਸਾਡੇ ਏਦਾਂ ਹੀ ਠੀਕ
ਹੰ ਚਲੋ ਹੋਰ ਪੈਨ ਜੀ ਸਭ ਠੀਕ ਐ
ਹਾਂਜੀ
ਹੰ ਚਲੋ ਫਿਰ ਮਿਲਦੇ ਆ ਤੁਹਾਨੂੰ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹੂੰ
ਹੈਲੋ